ਹੈਲੋ।
ਹੈਲੋ, ਆਵਾਜ਼ ਆ ਰਹੀ ਏ ਮੇਰੀ?
ਹਾਂਜੀ-ਹਾਂਜੀ ਆ ਰਹੀ ਏ।
ਹਾਂਜੀ, ਹੋਰ ਕਿਸ ਤਰਾਂ ਹੋ?
ਬਸ-ਬਸ ਠੀਕ, ਤੁਸੀਂ ਸੁਣਾਓ।
ਹੋਰ, ਕੀ ਕਰ ਰਹੇ ਸੀ।
ਕੁਛ ਨ ਬਸ ਬੈਠੀ ਹੋਈ ਸੀ। ਆਜ ਨਾ ਮੇਰੀ ਤਬੀਅਤ ਥੋੜ੍ਹੀ ਠੀਕ ਨਹੀਂ ਕੀ।
ਅੱਛਾ।
ਹਾਂ ਮੈਨੂੰ ਨਾ ਖਾਸੀ ਬੜੀ ਖਾਸੀ ਬੜੀ ਹੋ ਰਹੀ ਹੈ।
ਅੱਛਾ-ਅੱਛਾ ਅੱਜ-ਕੱਲ੍ਹ, ਪਲਊਸ਼ਨ ਵੀ ਕਾਫੀ ਹੋ ਗਿਆ ਹੈ।
ਹਾਂ-ਹਾਂ। ਤੇ ਪੋਲਿਊਸ਼ਨ ਦੇ ਕਰਕੇ ਕੱਲ ਨਾ ਮੈਂ ਬਾਜ਼ਾਰ ਗਈ ਸੀ ਕੋਈ ਸ਼ੋਪਿੰਗ ਕਰਨੇ
ਹਾਂਜੀ।
ਤੇ ਟ੍ਰੈਫਿਕ ਦੇ ਵਜਾ ਨਾਲ ਨਾ ਮੈਨੂੰ ਇਸ ਰਾ ਚੇਸਟ ਇਚ ਥੋੜਾ ਪੇਨ ਹੋਣ ਲੱਗਿਆ ਤੇ ਖਾਸੀ ਬੜੀ ਆ ਰਹੀ ਹੈ ਮੈਨੂੰ ਕਲ ਤੋਂ।
ਅੱਛਾ ਨਹੀਂ-ਨਹੀਂ ਬਾਹਰ ਤੇ ਇਹ ਤਾ ਪੋਲਿਊਸ਼ਨ ਇੰਨਾ ਹੈ ਗੱਡੀਆਂ ਦਾ ਧੂੰਆ ਇੰਨਾ ਹੈ ਨਾਲੇ ਅਹ ਬਾਹਰ ਦੀ ਕੰਪਨੀਆਂ ਤੋਂ ਇੰਨਾ ਇਹ ਆਂਦਾ ਹੈ ਧੂੰਆ ਹੈ ਕਿ ਨੀ ਤੇ
ਟਰੀਲੇਰੀਆ ਵਗੈਰਾ ਵੀ ਸਾਡੇ ਕੋਲ ਈ ਏ ਨਾ ਤ ਉਸ ਨਾਲ ਤਾਂ ਜਿਹੜਾ ਧੂਆ ਨਿਕਲਦਾ ਨਾ ਤਾਂ ਬੜਾ ਖ਼ਰਾਬ ਏ ਤੁਸੀਂ ਕੱਪੜੇ ਧੋ
ਹਾਂਜੀ। ਕੈਮੀਕਲ ਵਾਲਾ ਧੂੰਆ ਨਿਕਲਦਾ ਨਾ ਉਹ ਬੜਾ ਤਕਲੀਫ਼ ਦੇਂਦਾ ਹੈ ਕਿ ਨਹੀਂ ਸੇਹਤ ਖ਼ਰਾਬ ਕਰਦਾ ਉਹ। ਨਾਲੇ ਤੁਸੀਂ ਦੇਖਦੇ ਹੀ ਹੋਓਗੇ। ਹੈ ਕਿ ਨਹੀਂ ਕਿੰਨਾ ਮਤਲਬ ਧੂੰਆ ਨਿਕਲਦਾ ਹੈ ਕਿੰਨਾ ਕੰਪਨੀਆਂ ਦਾ ਇਹ ਹੋਂਦਾ ਹੈ ਪ੍ਰੋਬਲਮ ਹੁੰਦੀ ਹੈ। ਗੱਡੀਆਂ ਚ ਧੂੰਆਂ ਲੋਕਾਂ ਨੂੰ ਇੰਨੀ ਦਿੱਕਤਾਂ ਸਾਹ ਲੈਣ ਚ ਦਿੱਕਤਾਂ ਬੱਚਿਆਂ ਨੂੰ ਦਿੱਕਤਾਂ ਹਰ ਚੀਜ਼ ਵਿੱਚ ਦਿੱਕਤਾ ਹੈ। ਇੰਨਾ ਪੋਲਊਸ਼ਨ ਹੋ ਗਿਆ ਇੰਨਾ ਪੋਲਿਊਸ਼ਨ ਸਮਝੋ ਏਅਰ ਪੋਲੂਸ਼ਨ ਹੋ ਗਿਆ ਨੋਇਜ਼ ਪੋਲ